ਹੈਲੋ-
ਸਤਿ ਸ਼੍ਰੀ ਅਕਾਲ ਭੈਣ ਜੀ।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
ਵਧੀਆ ਭੈਣ ਜੀ ਵਧੀਆ ਤੁਸੀ ਸੁਣਾਓ ਬੜੇ ਦਿਨਾ ਬਾਅਦ ਯਾਦ ਕੀਤਾ ਅਜ ਤੁਸੀ
ਬਸ ਭੈਣ ਜੀ ਯਾਦ ਤੁਹਾਨੂੰ ਅਸੀ ਰੋਜ ਈ ਕਰਦੇ ਆਂ ਬਸ ਫੋਨ ਹੀ ਨੀ ਕਰ- ਆਂਦੇ ਤੁਵਾਨ ਪਤਾ ਬੱਚਿਆਂ ਨਾਲ ਟਾਈਮ ਈ ਨੀ ਨਿਕਲਦਾ- ਏਦਾਂ ਈ ਨਿਕਲ ਜਾਂਦਾ ਸਾਰਾ ਦਿਨ।
ਹਾਂਜੀ- ਹਾਂਜੀ ਬੱਚਿਆਂ ਦੀ ਵੀ ਛੁੱਟੀਆਂ ਜੀ ਚਲਦੀ ਪਈਆਂ ਬਸ ਹੁਣ ਤਾਂ ਖਤਮ ਹੋਣ ਆਲੀਆਂ ਬ ਬੱਚਿਆਂ ਦੀ ਛੁੱਟੀਆਂ ਹੋਰ ਤੁਸੀ ਸਾਰਾ ਹੋਲੀਡੇ ਹੋਮਵਰਕ ਪ੍ਰੋਜੈਕਟ ਵਗੈਰਾ ਕਰਾ ਤੇ ਇਹਨਾ ਦੇ?
ਨਹੀ- ਨਹੀ ਭੈਣ ਜੀ ਕਿਥੇ ਕਰ ਕਰਦੇ ਨੇ ਬੱਚੇ ਰੋਜ ਅਜ- ਕਿਹਾ ਸੀ ਥੋੜਾ ਜਾ ਕਰ ਲੋ ਕੁਛ ਬੱਚੇ ਨਾ ਸਮਰ ਕੈ ਕੈੰਪ ਜੁਆਇਨ ਕੀਤਾ ਦਾ ਇਹਨਾ ਨੇ।
ਅਛਾ--ਅਛਾ।
ਅਛਾ -
ਇਹ ਤਾਂ ਹੈ ਈ ਭੈਣ ਜੀ ਕਿਥੇ ਮੈ ਸੋਚਿਆ ਮੇਰੇ ਬੱਚਿਆਂ ਨੇ ਈ ਦੁਖੀ ਕੀਤਾ ਦਾ ਇਥੇ ਤਾਂ ਸਾਰੇ ਸਾਰੇਆ ਦਾ ਐਇਯੋ ਹਾਲ ਏ ਫਿਰ ਠੀਕ ਹੈ ਪਤਾ ਕੀ ਇਹਨਾ ਨੇ ਵੀ ਨਹੀ ਕੀਤਾ ਆਪਣਾ ਛੁੱਟੀਆਂ ਦਾ ਕਮ ਪ੍ਰੋਜੈਕਟ ਵਗੈਰਾ ਇਕ ਦੋ ਬਣਵਾਏ ਸੀ ਮੈ ਸਟਾਰਟਿੰਗ ਚ ਤੇ ਆਪਣਾ ਉਸ ਤੋਂ ਬਾਅਦ ਇਹਨਾ ਨੇ ਕਾਪੀ ਖੋਲ ਕੇ ਨਹੀ ਵੇਖੀ ਕੁਛ ਯਾਦ ਕਰ ਲਈਏ ਕੁਛ ਕਰ ਲਈਏ ਨਾਲ ਹੈਲੋ?
ਕੀ
ਭੈਣ ਜੀ ਆਵਾਜ ਆ ਰਹੀ ਮੇਰੀ ਤੁਵਾਨੂੰ?
ਹਾਂ ਆ ਰਹੀ ਆ ਰਹੀ ਆ ਰਹੀ
ਹਾਂਜੀ- ਹਾਂਜੀ ਨਹੀ ਮੈ ਹੋਰ ਸਭ ਵਧੀਆ ਤੁਸੀ ਸੁਣਾਓ ਬੱਚੇ ਵਗੈਰਾ ਵੀਰ ਜੀ ਸਭ ਠੀਕ ਨੇ?
ਹਾਂ ਸਭ ਠੀਕ ਹੈ। ਤੁਸੀ ਦੱਸੋ ਆਟੀ ਅੰਕਲ ਕੀ ਹਾਲ ਚਾਲ? ਅੰਕਲ ਦਾ ਮੈ ਸੁਣਿਆ ਸੀ ਤਬੀਅਤ ਠੀਕ ਨਹੀ ਸੀ।
ਬਸ ਭੈਣ ਜੀ ਤੁਹਾਨੂੰ ਪਤਾ ਗਰਮੀ ਬੜੀ ਪੈ ਰਹੀ ਏ ਨਾ। ਤੇ ਇਹਨਾ ਨੂੰ ਪਿੱਛੇ ਲੂਜ ਮੋਸ਼ਨ ਆਪਣਾ ਖਾ ਲਿਤਾ ਹੋਏਗਾ ਕੁਛ ਉਲਟਾ ਸਿੱਧਾ ਬਾਹਰ ਦਾ ਹੁਣ ਵੇਖੋ ਬਜੁਰਗ ਬੰਦੇ ਨੇ ਧਿਆਨ ਜਾਦ ਦੇਂਦੇ ਨੀ ਆਪਣੀ ਸਿਹਤ ਤੇ ਫਿਰ ਸਮਝਾਣਾ ਪੈਂਦਾ ਕਿ ਪਾਪਾ ਨਹੀ ਐਵੇ ਨਹੀ ਡੈਡੀ ਤੁਸੀ ਇਹ ਚੀਜ਼ ਨਹੀਂ ਖਾਣੀ ਗਰਮੀ ਬਹੁਤ ਏ। ਆਪਣਾ ਪਾਣੀ ਪੀਓ ਜਿਨਾ ਹੋ ਸਕੇ ਫਰੂਟ ਖਾਓ ਫਿਰ ਜਿਨਾ ਸਮਝਾਈਏ ਨਾ ਤੁਹਾਨੂੰ ਪਤ ਪਤਾ ਬਜ਼ੁਰਗ ਬੰਦਿਆਂ ਦਾ ਥੋੜ੍ਹਾ ਬੱਚਿਆਂ ਵਾਲਾ ਸੁਭਾਅ ਹੋ ਜਾਂਦਾ।
ਹਾਂ ਸਹੀ ਗੱਲ ਏ ਫੇਰ ਉਹ ਕਹਿਦੇ ਨੇ ਖਰੇ ਜਾਣ ਕੇ ਸਾਨੂੰ ਕਰਦੇ ਨੇ। ਅਸੀ ਵੀ ਸਾਡੇ ਵੀ ਇਹੀ ਹੈ ਅਸੀ ਅਗੋ ਫੇਰ ਕਹਿਨੇ ਆਂ ਚਲੋ ਕੋਈ ਗੱਲ ਨੀ। ਬੱਚੀਆਂ ਦਾ ਵਰਗਾ ਸੁਭਾਵ ਹੋ ਜਾਂਦਾ ਬਜ਼ੁਰਗ ਹੋ ਜੇ ਜਦੋਂ।
ਤੇ ਹੋਰ?
ਉਹੀ ਹਿਸਾਬ ਏ ਨਾ।
ਅਤੇ ਫਿਰ ਆਪਣਾ ਜਿਦਾਂ ਵੀ ਕਰਦੇ ਨੇ ਫਿਰ ਪੂਰਾ ਐਵੇ ਲਗਦਾ ਜਿਵੇ ਬੱਚੇ ਨੂੰ ਸਮਝਾ ਰਹੇ ਆਂ ਨਾ ਫਿਰ ਉਵੇ ਸਮਝਾਣਾ ਬੰਦਾ ਬਾਰ ਬਾਰ ਏਕ ਗੱਲ ਨੂੰ ਫੇਰ ਇਹਨਾ ਨੂੰ ਲਗਦਾ ਕਿ ਸਾਨੂੰ ਹੀ ਕਿਥੇ ਜਿਆਦਾ ਰੋਕ-ਟੋਕ ਕਰ ਰਹੇ ਨੇ- ਪਰ ਹੁਣ ਵੇਖੋ ਜੋ, ਗੱਲ ਠੀਕ ਹੈ। ਉਹਨਾ ਵਾਸਤੇ ਉਹ ਤਾਂ ਹੁਣ ਦਸਣੀ ਪੈਦੀ ਹੈ। ਨਾ-
ਹਾਂ ਨਹੀ ਨੇ ਦਸਣਾ ਪੈਦਾ ਦੇਖੋ ਫਿਰ ਬਾਅਦ 'ਚ ਤਬੀਅਤ ਖਰਾਬ ਹੋ, ਜੇ ਫਿਰ ਆਪ ਹੀ ਪਰੇਸ਼ਾਨ- ਪਹਿਲਾਂ ਬੰਦਾ ਵੀ ਪਰੇਸ਼ਾਨ ਹੈਗਾ। ਨਾ
ਤੇ ਹੋਰ- ਇਹ ਤਾਂ ਹੈ ਹੀ ਫਿਰ ਪਿੱਛੇ ਥੋੜ੍ਹੀ ਬਹੁਤੀ ਇੱਕ, ਦੋ ਦਿਨ ਦਵਾਈ ਖਾਧੀ ਇਹਨਾਂ ਨੇ, ਫਿਰ ਪਿੱ ਮੈਂ ਇੰਨਾ ਸਮਝਾਇਆ ਮੈਂ ਕਿਹਾ ਤੁਸੀਂ ਪਾਣੀ ਪੀਓ ਜਿੰਨਾ ਹੋ ਸਕੇ ਪਾਣੀ-ਪੀਣ ਤੇ, ਬੜੇ ਫਾਇਦੇ ਨੇ ਮੈਂ ਕਿਹਾ ਦੋ ਲੀਟਰ ਪਾਣੀ ਤਾਂ ਆਪਣਾ ਪੀਣਾ ਹੀ ਪੀਣਾ ਨਾਲ ਫਰੂਟ ਖਾਓ ਜਿੰਨਾ ਹੋ, ਸਕੇ ਹਰੀ ਸਬਜ਼ੀਆਂ ਖਾਓ ਕਈ ਵਾਰੀ ਤਾਂ ਬੰਦਾ ਬਿਮਾਰ ਹੋਏ ਨਾ, ਪੇਟ' ਇਨਫੈਕਸ਼ਨ ਜਿਹਾ ਹੋਏ ਤਾਂ ਡਾਕਟਰ ਰੋਟੀ ਵਗੈਰਾ ਵੀ, ਬੰਦ ਕਰ ਦਾ ਜਦੋਂ ਲੀਵਰ ਵੀ ਖ਼ਰਾਬ ਆ ਹੋ, ਜੇ ਹਨਾ
ਅਤੇ ਆਪਣਾ ਥੋੜ੍ਹੇ ਜਿਹੇ ਟੈਸਟ ਵਗੈਰਾ ਖ਼ਰਾਬ ਆਏ ਸੀ। ਇਹਨਾਂ ਦੇ, ਪਿੱਛੇ ਅਤੇ ਡਾਕਟਰ ਨੇ ਰੋਟੀ-ਰੂਟੀ ਬੰਦ ਕਰਤੀ ਫਿਰ ਆਪਣਾ ਸਾਰਾ ਨਾਰੀਅਲ ਪਾਣੀ ਹੋ ਗਿਆ। ਹੋਰ ਆਪਣਾ ਇਹ ਬਾਹਰ ਦਾ, ਸਾਰਾ ਤਲਿਆ-ਮਲਿਆ ਫਿਰ ਬੰਦ ਕੀਤਾ ਥੋੜੇ ਦਿਨ ਪਰੇਜ ਚਲਿਆ ਬਸ ਹੁਣ ਵੀ, ਧਿਆਨ ਰੱਖ ਰਖੀਦਾ ਕਿ ਡੈਡੀ ਜ਼ਿਆਦਾ ਬਾਹਰ ਤਾਂ, ਨਾ ਖਾਣ ਹਾਂਜੀ-ਹਾਂਜੀ
ਬਾਹਰ ਦਾ, ਵਸੇ ਵੀ, ਖਾਣਾ ਨੀ ਚਾਹੀਦਾ। ਚਾਹੇ ਉਹ ਬੱਚੇ ਹੋਣ ਚਾਹੇ ਉਹ ਵੱਡੇ ਹੋਣ ਚਾਹੇ ਉਹ ਅਸੀਂ ਹੋਈਏ ਹਨਾ ਕਿਸੇ ਜਨਰੇਸ਼ਨ ਲਈ ਬਸ ਕਿਸੇ ਲਈ ਵੀ ਚੰਗਾ ਨਹੀਂ ਬਾਹਰ ਖਾਣਾ ਕਿ, ਭਰਤੀ ਚੀਜ਼ਾਂ ਤਾਂ, ਦੇਖੋ ਤੁਹਾਨੂੰ ਸਾਡੀ ਸਿਹਤ ਵਾਲੇ ਬਿਲਕੁਲ ਚੰਗੇ ਨੀ ਹੈ। ਪਤਾ ਨੀ ਕਿੱਦਾਂ ਬਣਾਉਂਦੇ ਨੇ ਗੰਦੇ-ਮੁੰਦੇ ਤੇਲਾਂ ਚ, ਬਣਾਉਂਦੇ ਨੇ ਮਸਾਲੇ ਪਾਉਂਦੇ ਨੇ ਜੀਨੋ, ਮੋਟੋ ਪਾਉਂਦੇ ਨੇ, ਕਿੰਨਾ ਨੁਕਸਾਨ ਹੈ ਸਾਡੇ ਸਰੀਰ ਤੇ ਸਰੀਰ ਨੂੰ ਗਾਲ ਦਾ, ਅੰਦਰੋਂ ਹੁਣ ਬਾਜ਼ਾਰ ਦੀ ਹਰ ਇੱਕ ਚੀਜ਼ ਦੇ, ਵਿੱਚ ਤੁਹਾਨੂੰ ਮਿਲੇ ਹੀ ਮਿਲੇਗਾ ਤੇ ਮੈਂ, ਤਾਂ ਸਗੋਂ ਆਪਣੇ ਬੱਚਿਆਂ ਨੂੰ ਵੀ, ਹੁਣ ਅਸੀਂ ਬਾਹਰ ਦਾ ਬਿਲਕੁਲ ਨ ਨਹੀਂ ਖਾਣ ਦਿਦੇ ਚਾਹੇ ਕਹਿੰਦੇ ਰਹਿਣ ਮੈਂ ਕਿਹਾ ਘਰ ਬਣਾ ਦਾਂਗੀ ਚੀਜ਼ ਤੁਹਾਨੂੰ ਸਾਫ਼-ਸੁਥਰੀ ਬਾਹਰ ਦੀ ਨ ਹਾਂ ਜੀ ਬਿਲਕੁਲ-ਬਿਲਕੁਲ ਔਰ ਬੱਚੇ ਦੇਖੋ ਮਾਨਤੇ ਨਹੀਂ ਕਹਿਣਾ ਬਾਹਰ ਦਾ ਬਿਲਕੁਲ ਨਹੀ ਖਾਂਦੇ ਉਹਨਾਂ ਨੂੰ ਪਤਾ ਹੈ। ਮੰਮਾ ਨੇ ਘਰ ਬਣਾ ਦੇਣਾ ਮੈਂ, ਤਾਂ ਘਰ ਬੱਚਿਆਂ ਨੂੰ ਢੋਕਲਾ ਬਣਾ ਦਿੰਦੀ ਹਾਂ ਪੋਹਹ ਬਣਾ ਦਿੰਦੀ ਹਾਂ ਵਿੱਚ ਜਿਹਰਾ ਲਾਇਕ ਕਰਦੇ ਨੇ, ਯ ਬਰਗਰ ਮੰਗਦੇ ਨੇ ਉਹ ਵੀ ਘਰ ਬਣਾ ਦੇਈਦਾ ਮਤਲਬ ਘਰ ਦੀ ਚੀਜ਼ਾਂ ਬਣਾ ਕੇ, ਦਿੰਦੇ ਆ ਬਾਹਰ ਦਾ ਨੀ ਕੁੱਛ ਦੇਣਾ। ਬਹਾਰ ਗੰਦੇ-ਗੰਦੇ ਪਹਿਲੀ ਗੱਲ ਤਾਂ ਦੇਖੋ ਬਣਾਉਂਦੇ ਹੀ ਗੰਦੇ, ਬੰਦੇ ਆਤਾਂ ਨੂੰ ਹੀ ਗੰਦੇ ਆਤਾਂ ਨਾਲ ਹੀ ਉਹ ਕੰਮ ਕਰ ਰਹੇ ਨੇ, ਉਹੀ ਕੜਾਈਆਂ ਢੱਕੀਆਂ ਨੀ ਹੋਈਆਂ ਖੁੱਲੇ ਚ, ਬਣਾਦੇ ਨੇ, ਮੱਖੀਆਂ ਮੱਛਰ ਪਤਾ ਨਹੀਂ ਕੀ, ਕੀ ਉਹਦੇ ਨਾਲ ਦੇਖੋ ਬੰਦੇ ਨੂੰ ਪੇਟ ਚ, ਇਨਫੈਕਸ਼ਨ ਹੀ ਹੋਣੀ ਹੈ। ਸਾਡੀ ਸਿਹਤ ਖ਼ਰਾਬ ਹੀ ਹੋਣੀ ਹੈ!
ਇਹ ਤਾਂ ਹੈ ਹੀ ਭੈਣ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਸਗੋਂ ਪਤਾ ਬੱਚਿਆਂ ਨੂੰ ਤਾਂ ਫੇਰ ਵੀ, ਡਾਂਟ ਕੇ ਰੋਕ-ਟੋਕ ਦੇਈਦਾ ਹੁਣ ਜਿਹੜਾ ਵ ਵੱਡਾ ਬੰਦਾ ਉਹਨਾਂ ਦਾ ਕਦੇ-ਕਦੇ ਦਿਲ ਕਰਦਾ ਹੀ ਆਪਣਾ ਬਾਹਰ ਦਾ ਅਸੀਂ ਕੁਛ ਚਟਪਟਾ ਖਾ ਲਈਏ! ਕਿਸੇ ਨੂੰ ਸ਼ੂਗਰ ਹੈ ਤੇ ਮੇਰੀ ਮਾਤਾ ਜੀ ਕਹਿੰਦੇ ਨੇ, ਕਿ ਅਸੀਂ ਥੋੜ੍ਹਾ ਮਿੱਠਾ ਖਾ, ਲਈਏ। ਅਤੇ ਜਿੰਨਾ ਮਰਜ਼ੀ ਟੋਕੋ ਫਿਰ ਉਹਨਾਂ ਦਾ ਹੋਰ ਦਿਲ ਕਰਦਾ ਉਹ ਚੀਜ਼ ਖਾਣ ਦਾ, ਨਾ
ਸਹੀ ਗੱਲ ਜੇ ਤੁਸੀਂ ਵੀ, ਇਹ ਨਾ ਵੱਡਿਆਂ ਨੂੰ। ਬੱਚਿਆਂ ਨਾਲ ਤਾਂ, ਫੇਰ ਬੰਦਾ ਮਾੜਾ, ਮੋਟਾ ਮਨਾ ਲਏਗਾ ਵੱਡਿਆਂ ਨਾਲ ਬੜਾ ਮੁਸ਼ਕ ਕਿਲ ਹੋ ਜਾਂਦਾ ਏ, ਇਸ ਗੱਲ ਸਹੀ ਹੈ ਤੁਹਾਡੀ।
ਅਤੇ ਸਗੋਂ ਪਿੱਛੇ ਫਿਰ ਡੈਡੀ ਨੂੰ ਇੰਨਾ ਸਮਝਾਇਆ ਐ ਨਹੀਂ ਖਾਣਾ, ਉਹ ਨਹੀਂ ਖਾਣਾ ਤਾਂ ਕਿ ਉੱਥੇ ਜਾ ਕੇ ਪੂਰਾ ਇੱਕ ਹਫ਼ਤਾ- ਪੰਦਰਾਂ ਦਿਨ ਪਰਹੇਜ਼ ਰੱਖਿਆ। ਹੁਣ ਵੀ ਆਪਣਾ ਧਿਆਨ ਦਈ ਦਾ, ਇਹਨਾਂ ਦੇ ਖਾਣ -ਪੀਣ ਤੇ ਹੋ ਗਿਆ ਸਾਰਾ ਕੁਛ ਆਪਣਾ ਵੇਖੀ ਦਾ ਹੁਣ, ਪਤਾ ਜੋ ਬੱਚਿਆਂ ਦਾ ਹਿਸਾਬ ਹੈ ਨਾ ਬ ਉੱਡ ਕੇ ਕਿੱਥੇ ਸ਼ਰਾਰਤਾਂ ਕਰਨ ਆਪਣੇ ਤੇ ਇਹਨਾਂ ਨੇ ਫਿਰ ਲੜਕੇ ਹੀ ਆਨਾ ਜਾਂ ਕੁਛ ਨਾ ਕੁਛ ਸਮਾਨ ਤੋੜ ਫੋੜ ਕਰਨੀ, ਤੇ ਵੇਖਣਾ ਪੈਂਦਾ ਕਿੱਥੇ ਗਏ ਨੇ, ਕਿੱਥੇ ਨਹੀਂ ਗਏ? ਐਵੇਂ ਵੱਡਿਆਂ ਦਾ ਹਿਸਾਬ ਏ ਹੁਨ ਵੇਖਣਾ ਪੈਂਦਾ ਡੈਡੀ ਕਿ ਕਿੱਥੇ ਜਾ ਰਹੇ ਨੇ, ਕੀ ਕਰਦੇ ਪਏ ਨੇ, ਕਿੱਥੇ ਕੁਝ ਲੁਕ ਕੇ ਤਾਂ ਨਹੀਂ ਖਾ ਰਹੇ ਆਪ ਇਤਨਾ ਸਾਰਾ ਫਿਰ ਧਿਆਨ ਰੱਖਣੇ,
ਹਾਂ, ਸਹੀ ਗੱਲ ਹੈ, ਬਿਲਕੁਲ ਤੁਹਾਡੀ। ਚਲੋ, ਤਬੀਅਤ ਹੁਣ ਵੈਸੇ ਠੀਕ ਨੇ ਨਾ? ਪੈਲਾਂ ਨਾ ਤਾਂ ਫ਼ਰਕ ਹੈ ਨਾ?
ਹਾਂਜੀ, ਹਾਂਜੀ। ਹੁਣ ਤਾਂ ਠੀਕ ਨੇ ਬਿਲਕੁਲ, ਬਸ ਆਪਣਾ ਦਸ -ਪੰਦਰਾਂ ਦਿਨ ਪਰਹੇਜ਼ ਰੱਖਿਆ ਸੀ। ਬਾਕੀ ਹੁਣ ਕਾਫ਼ੀ ਫਰਕ ਏ ਤੇ ਆਪਣਾ ਰਿਪੋਟਾਂ ਵੀ ਸਹੀ ਹੈਗੀਆਂ, ਸਗੋਂ ਹੁਣ ਤਾਂ। ਤੁਸੀਂ ਆਓ ਕਿਸੇ ਦਿਨ ਮਿਲ ਜਾਓ।
ਚਲੋ ਵਧੀਆ ਗੱਲ ੲੈ। ਨਈ, ਆਣਾ ਹੀ ਸੀਗਾ ਮੈਂ, ਮੈਨੂੰ ਪਤਾ ਲੱਗਿਆ ਹੀ ਸੀਗਾ ਭੈਣ ਜੀ। ਤਾਂਈ ਤੇ ਮੈਂ ਤੁਵਾਨੂੰ ਫ਼ੋਨ ਕੀਤਾ। ਮੈਂ ਸੁਣੀ ਸੀਗਾ, ਮੈਨੂੰ ਪਤਾ ਹੀ ਲੱਗਾ ਸੀਗਾ ਤੇ ਮੈਂ- ਮੈਂ ਕਿਹਾ, ਚੱਲ ਮੈਂ ਫੋਨ ਪੈਲਾ ਭੈਣ ਜੀ ਨੂੰ ਫੋਨ ਕਰਾਂ, ਆ ਮਿਲ ਕੇ ਆਵਾਂ। ਟਾਈਮ ਈ ਨੀ ਲੱਗਾ ਮੇਰਾ ਐਤਕੀ, ਤੁਹਾਨੂੰ ਪਤਾ ਛੁੱਟੀਆਂ ਕਰਕੇ ਕੋਈ ਨਾ ਕੋਈ ਆਇਆ ਗਿਆ ਲਗਾ ਰੈਨਦਾ। ਤੇ ਬੱਚਿਆਂ ਨਾਲ ਬਿਜ਼ੀ ਹੋ। ਤੇ ਬਸ ਟਾਈਮ ਹੀ ਨੀ ਮਿਲਿਆ ਆਂਦਾ, ਮੈਂ ਫਿਰ ਸੋਚਿਆ ਹੁਣ ਫੋਨ 'ਤੇ ਹੀ ਮੈਨੂੰ ਹਾਲ -ਚਾਲ ਪੁੱਛਣਾ ਨਾ ਜਾ ਤਾਂ ਹੋ ਨੀ ਰਿਹਾ। ਤਾਈ ਤੁਹਾਨੂੰ ਮੈਂ ਫੋਨ ਕਰ -ਕਰ ਕੇ ਮੈਂ ਕਿਹਾ, ਚੱਲ ਪੁੱਛਾਂ ਅੰਕਲ ਜੀ ਦਾ ਹਾਲ-ਚਾਲ। ਤਬੀਅਤ ਹੁਣ ਠੀਕ ਹੈ। ਤੇ ਮੈ ਤਾਂ ਹੀ ਫੋਨ ਕਰਦੀ ਪਈ ਸੀ ਤੁਹਾਨੂੰ। ਹੋਰ ਆਂਟੀ ਜੀ ਠੀਕ ਨੇ ਨਾ?
ਹਾਂਜੀ ਭੈਣ ਜੀ, ਆਂਟੀ ਜੀ ਵੀ ਠੀਕ ਨੇ। ਤੁਸੀਂ ਸੁਣਾਓ, ਮੰਮੀ -ਪਾਪਾ ਸਭ ਵਧੀਆ ਘਰ?
ਹਾਂ, ਨਹੀਂ ਸਭ ਠੀਕ- ਠਾਕ ਹੈ, ਵਧੀਆ। ਵਾਹਿਗੁਰੂ ਦੀ ਕਿਰਪਾ ਬਹੁਤ, ਸਭ ਠੀਕ -ਠਾਕ ਐ। ਬੱਚੇ ਵੀ ਵਧੀਆ, ਉਹ ਬਸ ਗਏ ਦੇ ਆ ਹੁਣ। ਆਹ ਹੁਣੇ ਆ ਜਾਣਗੇ, ਤਾਂ ਫਿਰ ਉਹੀਓ ਸ਼ੁਰੂ। ਲੰਮਾ ਉੱਥੇ ਉ ਲੋਕ ਬੜਾ ਅੱਛਾ ਸਿਖਾ ਰਹੇ ਨੇ, ਕੁੱਛ? ਤੋਂਦੇ ਨੇ ਬੱਚੇ ਨਾ, ਉੱਧਰ ਉਹਨਾਂ ਨੇ ਲਗਾਇਆ ਦਾਵੇ, ਗੱਤਕਾ ਸਿਖਾਂਦੇ ਨੇ। ਸਮਰ ਕੈਂਪ ਵਿੱਚ, ਨਾਲ ਉਹਨਾਂ ਨੇ ਪੱਗ ਬੰਨੀ ਆ, ਤੁਸੀਂ ਦਮਾਲਾ ਬਣਨਾ ਸਿੱਖਣਾ, ਉਹ ਸਿਖਾ ਰਹੇ ਨੇ। ਤੇ ਗੁਰਮੁਤ ਦੀ ਸਿੱਖਿਆ ਦੇ ਰਹੇ ਨੇ ਬੱਚਿਆਂ ਨੂੰ। ਹਾਂ, ਬੱਚੇ ਵੜੇ ਖੁਸ਼ ਹੋ ਰਹੇ ਨੇ। ਹਾਂਜੀ, ਤੇ ਬੱਚੇ ਬੜੇ ਖੁਸ਼ ਹੋ ਗਏ, ਬਾਦ ਚੋਂ ਰਿਫਰੈਸ਼ਮੈਂਟ ਵੀ ਦਿੰਦੇ ਨੇ ਬੱਚਿਆਂ ਨੂੰ। ਬੱਚੇ, ਤੁਹਾਨੂੰ ਪ ਤਾ ਲਾਲਚ ਨਾਲੇ ਈ ਕੰਮ ਕਰਦੇ ਨਾ, ਖੁਸ਼ ਹੁੰਦੇ ਨੇ, ਮੰਮਾ ਅੱਜ ਐ ਵੈ, ਅੱਜ ਐ ਵੈ। ਬੜੇ ਖੁਸ਼ ਹੋ ਕੇ ਜਾਂਦੇ ਨੇ। ਪੱਗ ਵੀ ਉਹਨੂੰ ਸ਼ੌਂਕ ਹੈਗਾ ਨਾ ਬਣਨ ਦਾ, ਇੱਕ ਨੂੰ ਗੱਤਕੇ ਦਾ, ਉਹਨੂੰ ਪੱਗ ਦਾ। ਉਹ ਕਹਿੰਦਾ, ਮੈਂ ਦਮਾਲਾ ਬਨਣਾ। ਫਿਰ ਲੈ ਜਾਂਦੇ ਨੇ ਘਰੋਂ ਦੀ ਪੱਗਾਂ ਵਗੈਰਾ, ਫਿਰ ਉਹ ਪੈਲੇ। ਸਭ ਤੋਂ ਪੈਲਾ ਇੱਕ ਘੰਟਾ ਉਹ ਪਗ ਵਗੈਰਾ ਦੀ ਪ੍ਰੈਕਟਿਸ ਕਰਵਾਂਦੇ ਨੇ। ਫੇਰ ਦੁਪਹਿਰੇ ਇੱਕ ਘੰਟਾ ਉਹਨਾ ਨੇ ਕੀ ਕਹਿੰਦੇ ਨੇ, ਗੁਰਮੁਖ ਦੀ ਸਿੱਖਿਆ ਦੇਨੀ ਹੈ। ਤੇ ਇੱਕ ਘੰਟਾ ਫਿਰ ਉਹਨਾਂ ਨੇ ਗੱਤਕਾ ਸਿਖਾਣਾ। ਫੇਰ ਉਸ ਤੋਂ ਬਾਅਦ ਅੱਧੇ ਘੰਟੇ ਉਹਨਾ ਨੇ ਰਿਫਰੈਸ਼ਮੈਂਟ ਵਗੈਰਾ ਬੱਚਿਆਂ ਨੂੰ, ਜਾਂ ਸ਼ਬੀਲ ਵਗੈਰਾ ਜਾਂ ਹੋਰ ਕੁਛ ਸਮੋਸੇ ਹੋ ਗਏ ਜਾਂ ਪੈਟੀ ਵਗੈਰਾ ਦੇ ਦੇਣਾ।
ਨਈ ਪੈਣ ਜੀ, ਇਹ ਤਾਂ ਆਪਣੀ ਸਭ ਤੋਂ ਵਦੀਆ ਗੱਲ ਏ। ਨਾਲੇ ਚਲੋ, ਚਾਹੇ ਲਾਲਚ ਨਾਲ ਈ ਜਾ ਰਹੇ ਨੇ, ਆਪਣਾ ਲੱਗੇ ਤਾਂ
ਹਾਂ, ਬਸ ਉਹੀ ਏ ਨਾ ਹਾਂ, ਚੰਗੇ ਪਾਸੇ ਚਲੋ, ਬੱਚਿਆਂ ਨੂੰ ਕੋਈ ਬੜੀ ਅੱਛੀ ਸਿੱਖਿਆ ਦਿੰਦੇ ਨੇ, ਸਿਖਾਦੇ ਨੇ। ਬੱਚੇ ਹੁਣ ਦੱਸਦੇ ਪਏ ਸੀ, ਮੰਮਾ ਹੁਨੇ ਨੇ ਸਾਨੂੰ ਭਾਈ ਤਾਰੂ ਜੀ ਦੇ ਬਾਰੇ ਦੱਸਿਆ ਭਾਈ ਸੁਬੇਗ ਜੀ ਬਾਰੇ ਦੱਸਿਆ। ਸਾਰੇ ਮੈਨੂੰ ਆ ਕੇ ਗੱਲ ਸੁਨਾੰਦੇ ਨੇ ਤੇ ਉਹਨਾਂ ਨੇ ਐ ਕਿ ਐਵੇਂ, ਆਪਣੇ ਕੇਸ ਕਤਲ ਨਈ ਕਰਨੇ ਤੁਸੀਂ ਮਤਲਬ ਬੜਾ ਉਹਨਾਂ ਨੇ ਸਾਰੇ ਸਮਝਾਇਆ ਬੱਚਿਆਂ ਨੂੰ ਗੁਰਦੁਆਰੇ ਰੋਜ਼ ਜਾਣਾ ਵੇ ਨੇ, ਕੇਸਾਂ ਦੀ ਬੇਅਦਬੀ ਨਈ ਕਰਨੀ, ਕੇਸਾਂ ਨੂੰ ਜਿੱਦਾਂ ਡਸਟਬਿਨ 'ਚ ਨਈ ਸੁੱਟਣਾ ਉਹਨਾਂ ਨੂੰ ਅਲਗ ਤੋਂ ਇੱਕ ਪੋਲੀਥੀਨ ਚ ਪਾਣਾ, ਮੈਨੂੰ ਆ ਕੇ ਸੁਣਾ ਕੈੰਦੇ, ਅਸੀਂ ਕਿਹਾ ਸੀ ਅਸੀਂ ਨਹੀਂ ਸੁਟਦੇ, ਅਸੀਂ ਲਫਾਫੇ' ਚ ਪਾਨੇ ਆ ਤੇ ਸਾਡੇ ਪਾਪਾ ਸਸਕਾਰ ਕਰ ਮੈਂ ਕਿਆ ਵਦੀਆ ਕੀਤਾ ਤੁਸੀਂ ਦੱਸਿਆ ਵਾ ਦੇਖਦੇ ਨੇ ਨਾ ਬੱਚੇ ਕਿੱਦਾਂ ਘਰਦਾ ਮੂੰ ਫੇਰ ਅੋਵੇ ਇਹਨਾਂ ਨੂੰ ਹਾਂ, ਤੇ ਬੱਚੇ ਦੇਖਦੇ ਨੇ ਨਾ ਘਾਰ ਦੇ, ਕਿੱਦਾਂ ਕਰਦੇ ਨੇ ਫਿਰ ਅੋਟੋਮੈਟਿਕ। ਬੱਚਿਆਂ ਨੂੰ ਆਪੇ ਆਟੋਮੈਟਿਕ ਉਹ ਚੀਜ਼ ਉਹਨਾ ਨੂੰ ਪਤਾ ਕਹਿੰਦਾ ਨਾਲੇ ਮੰਮਾ ਉਹਨਾਂ ਨੇ ਕਿਹਾ ਪੱਗ ਨੂੰ ਏ ਏਦਾਂ ਨੀ ਲਾੰਣਾ ਪੱਗ ਨੂੰ ਏਦਾਂ ਨੀ ਲਾੰਣਾ ਟੋਪੀ ਵਾਂਗੂ ਐ ਆਰਾਮ ਨਾਲ ਇੱਕ ਇੱਕ ਲੜ ਦਾ ਖੋਲ੍ਹ ਕੇ ਫੇਰ ਪਾਗ ਉਤਾਰਨੀ ਆ ਮੈਂ ਕਿਹਾ ਤੇ ਉਹ ਤਾਂ ਸਹੀ ਕਿਹਾ ਉਹਨਾਂ ਨੇ ਬਿਲਕੁਲ ਨਾਲੇ ਦੋ ਟਾਈਮ ਕੰੰਘਗਾ ਕਰਨਾ ਤੁਸੀਂ ਸਵੇਰੇ ਜਦੋਂ ਪੱਗ ਬਨਨੀ ਉਦੋਂ ਜਦੋਂ ਪੱਗ ਉਤਾਰਨੀ ਉਦੋਂ ਵੀ ਤੁਸੀਂ ਕੰਗਾ ਕਰਨਾ ਮੈਂ ਕਿਹਾ ਚਲੋ ਵਦੀਆ ਗੱਲਾਂ ਬੱਚੇ ਚਲੋ ਇਹੀ ਚੀਜ਼ਾਂ ਹੂੰਦੀਆਂ ਸ਼ੁਰੂ ਤੋਂ ਅਸੀਂ ਕਿਤੇ ਨੇ ਚੰਗੀਆਂ ਗੱਲਾਂ ਆਪੇ ਬੱਚਿਆਂ ਨੂੰ ਚੰਗੇ ਪਾਸੇ ਲੱਗਦੇ ਨੇ
ਸਹੀ ਗੱਲ ਏ ਤੁਹਾਡੀ ਬਿਲਕੁਲ
ਥੋੜ੍ਹਾ ਅਵੋਇਡ ਕਰ ਰਹੀ ਸੀ ਤੁਹਾਡੇ ਵੱਲ ਆਣਾ ਸੀ ਫੇਰ ਮੈਂ ਤਾਂ ਹੀ ਨਹੀਂ ਆ ਪਾ ਰਹੀ ਸੀ ਮੈਂ ਕਿਹਾ ਚੱਲ ਅ ਫ੍ਰਰੀ ਹੋ ਕੇ ਈ ਆਵਾਂਗੀ ਤੇ ਚਲੋ ਹੁਣ ਫੋਨ ਤੇ ਹਾਲ ਚਾਲ ਪੁੱਛ ਲਿਆ ਵੇ ਮੈਂ ਕਿਹਾ ਚੱਲ ਨੀ ਤੋ ਫੋਨ ਤੇ ਪੁੱਛ ਲਾ ਜਾ ਨੀ ਹੋ ਰਿਹਾ ਤੇ ਚਲੋ ਚੰਗਾ ਪੈਣ ਜੀ ਸਤਿ ਸ੍ਰੀ ਅਕਾਲ
ਹਾਂਜੀ ਪੈਣ ਜੀ ਸਤਿ ਸ਼੍ਰੀ ਅਕਾਲ ਓਕੇ ਜੀ
ਓਕੇ